ਹੈਲੋ। ਹਾਂਜੀ-ਹਾਂਜੀ ਸਸ ਸ੍ਰੀ ਅਕਾਲ, ਹਾਂਜੀ-ਹਾਂਜੀ।
ਹੋਰ ਕੀ ਹਾਲ ਚਾਲ? ਵਧੀਆ ਤੁਸੀ
ਬੜੀਆ-ਬੜੀਆ। ਹਾਂਜੀ ਮੈਂ ਵੀ ਠੀਕ ਆਂ। ਹੋਰ ਕੀ ਕਰਦੇ?
ਬਸ ਏਥੇ ਹੀ ਹੈਗੇ ਆ ਤੇ ਮੈਂ ਮਾਈਕੇ ਆਈ ਹੋਈ ਆ।
ਓਕੇ-ਓਕੇ।
ਨਹੀਂ ਜੀ। ਹੋਰ ਤੁਸੀਂ
ਹੋਰ ਠੀਕ ਹੋ, ਕੁਛ ਨਹੀਂ ਬਸ ਮੈਂ ਘਰ ਦਾ ਕੰਮ ਕਰਦੇ ਪਏ ਸੀਗੇ, ਹਾਂਜੀ-ਹਾਂਜੀ। ਮੇਰੀ ਅ ਮੈਂ ਤੁਹਾਨੂੰ ਮੈਸੇਜ ਤੇ ਦੱਸ ਦੂੰਗੀ।
ਠੀਕ ਐ।
ਕਿਉਂਕੇ ਮਨਾ ਕਿੱਤਾ ਹੋਇਆ, ਤਾਂ ਕਰਕੇ। ਹਾਂਜੀ-ਹਾਂਜੀ ਹੋਰ ਬੱਚੇ ਠੀਕ ਅ ਤੁਹਾਡੇ?
ਹਾਂਜੀ ਤੁਸੀਂ ਮੈਰਿਡ ਹੋ ਯਾ
ਨਹੀਂ-ਨਹੀਂ ਮੈਂ ਮੈਰੀਡ ਹੀ ਆਂ।
ਹਾਂ।
ਹਾਂਜੀ, ਹੋਰ ਕੀ ਕਰਦੇ ਖਾਣਾ ਖੁਣਾ ਖਾ ਲਿਆ?
ਨਹੀਂ ਹਜੇ ਤੇ ਸ਼ਾਮ ਦਾ ਹੀ ਐਵੇਂ ਸਨੈਕਸ ਵਗੈਰਾ।
ਓਕੇ ਹਜੇ ਬਣਾਉਣਾ ਐ ਮਨ।
ਹ ਮ ਹਾਂਜੀ। ਹਲੇ ਅੱਜ ਪਾਰਕ ਕੁਮਾਣ ਲੈ ਕੇ ਆਏ ਸੀ ਬੇਟੇ ਨੂੰ।
ਅੱਛਾ ਜੀ। ਵੋਟਾਂ ਕਰਕੇ ਨਾ ਬਾਰ-ਬਾਰ ਸਾਰੇ ਆਈ ਜਾ ਰਹੇ ਅੱਜ। ਇਲੈਕਸ਼ਨਸ ਹੋਣੇ ਆ ਨਾ ਹੁਣ।
ਅੱਛਾ ਪੰਜਾਬ ਚ।
ਹਾਂਜੀ, ਇਲੈਕਸ਼ਨ ਹੋਣੇ ਆ ਨਾ ਤਾਂ ਕਰਕੇ, ਹਾਂਜੀ।
ਤੁਸੀਂ ਕੀ ਕਰਦੇ ਹੋ।
ਮੈਂ ਤੇ ਸਟੱਡੀ ਕਰਦੀ ਆਂ।
ਅੱਛਾ।
ਹਾਂਜੀ। ਮੈਂ ਸਟਡੀ ਕਰਦੀ ਆਂ ਬੀ ਐੱਸ ਸੀ।
ਹ ਮ।
ਹਾਂਜੀ। ਦਿਦੀ ਜੇ ਮੇਰੀ ਵਿੱਚ ਕਾਲ ਕੱਟ ਹੋ ਗਈ ਤਾਂ ਸਮਝ ਲਿਓ ਨੈਟਵਰਕ ਇਸ਼ੂ ਆ ਗਿਆ ਹੈ।
ਠੀਕ ਏ-ਠੀਕ ਏ।
ਕਿਉਂਕਿ ਨਾ ਇੱਥੇ ਨੈਟਵਰਕ ਇਸ਼ੂ ਇਸ ਐਪ ਦੇ ਵਿੱਚ ਬਹੁਤ ਹੀ ਜ਼ਿਆਦਾ ਨੈਟਵਰਕ ਇਸ਼ੂ
ਹਮ, ਮੈਂ ਏਨੀ ਦੇਰ ਦੀ ਮੈਂ ਵੀ ਟਰਾਈ ਕਰ ਰਹੀ ਸੀ ਨਾ ਹੋ ਨੀ ਪਾ ਰਿਹਾ ਸੀ ਤੁਹਾਨੂੰ।
ਹਾਂਜੀ ਮੈਂ ਮੈਨੂੰ ਕਹਿੰਦਾ ਕਿ ਤੁਹਾਡੀ ਨਾ ਇਸ ਨੰਬਰ ਤੇ ਕੋਲਾ ਕੰਪਲੀਟ ਹੋ ਗਈਆਂ ਮੈਂ ਕਿਹਾ ਹੈਂ ਮੈਂ ਕਹਾ ਕਿੱਤੀ ਤਾ ਮੈ ਇਕ ਵੀ ਨੀ
ਹਮ, ਐਵੇਂ ਹੀ ਲਿਖਿਆ ਅੰਦਾ ਮੇਰੇ ਵੀ ਐਵੇਂ ਆ ਰਿਹਾ ਸੀ ਕੰਪਲੀਟ ਦਾ ਟਾਸਕ ਇਵੇਂ ਆ ਰਿਹਾ ਸੀ ਕੁਚ
ਮੈ ਕਿਆ ਕੰਪਲੀਟ ਤਾਂ ਹੋਇਆ ਵੀ ਨੀ, ਹੋ ਗਿਆ ਕੰਪਲੀਟ।
ਹੋਰ ਦੱਸੋ?
ਬਸ ਵਧੀਆ ਤੁਸੀਂ ਸੁਣਾਓ?
ਬਸ ਮੈਂ ਹਜੇ ਇੱਥੇ ਆਈ ਤੀ ਆਂ ਹੁਣ ਜਾਵਾਂਗੇ ਦੇਖੋ ਕੱਲ ਪਰਸੋਂ
ਓਕੇ-ਓਕੇ।
ਹੂੰ। ਅਸੀ ਦਿੱਲੀ ਰੈਂਨੇ ਆਂ। ਮੈਂ ਇੱਥੇ ਹ ਹ ਜਗਾਧਰੀ ਆਪਣੇ ਪ ਆਈ ਹੋਈ ਸੀ।
ਓਕੇ, ਮਾਈਕੇ ਆਏ ਹੋਈ ਆਂ।
ਹੂੰ।
ਤੇ ਹੋਰ ਕਿੰਨੇ ਬੱਚੇ ਆ ਤੁਆਡੇ?
ਇੱਕ ਹੀ ਮੇਰੀ ਬੇਟੀ ਐ ਚਾਰ ਸਾਲ ਦੀ, ਹਾਂਜੀ। ਹੂੰ।
ਤੇ ਤੁਸੀ ਹਾਊਸ ਵਈਫ ਹੋਣੇ ਨੇ।
ਹਾਂਜੀ।
ਛੇ
ਹੋਰ ਤੁਆਡੀ ਫੈਮਲੀ 'ਚ ਕੋਣ-ਕੋਣ?
ਮੰਮਾ, ਪਾਪਾ, ਮੈਂ, ਬ੍ਰਦਰ
ਅੱਛਾ।
ਹਾਂਜੀ।
ਚਾਰ ਜਾਣੇ ਆ।
ਅੱਛਾ।
ਹਾਂਜੀ-ਹਾਂਜੀ, ਸ਼ੈਟਪ ਬਕਵਾਸ ਕਰ ਰੇਐ। ਹੋਰ
ਹੋਰ ਦੱਸੋ ਤੁਸੀ ਕੀ ਬਣਾਏਐ?
ਅਸੀਂ ਤਾਂ ਕੜੀ ਚਾਵਲ ਬਣਾਣੇ ਹਨ। ਚਾਵਲ ਬਣਾਣੇ ਐ। ਹਾਂਜੀ ਓ ਆਏ ਔਰ ਵੋਟਾ ਕਰਕੇ ਨਾ ਓ ਬਾਰ-ਬਾਰ ਆਈ ਜਾ ਰੇ ਤੇ ਸਾਰੇ ਜਾਣਦੇ ਆ ਫਿਰ ਜਾਣਾ ਪੈਂਦਾ ਓਨਾਂ ਕੋਲ।
ਹੂੰ।
ਹਾਂਜੀ। ਜਿਵੇਂ-ਜਿਵੇਂ ਮੇਰੇ ਪੰਜ ਕ ਮਿੰਟ ਵੀ ਗੱਲ ਹੋਗੇ ਨਾ ਤਾਡੇ ਨਾ। ਠੀਕ ਆ ਕਿਉਂਕਿ ਹਾਂ ਮੈਂ ਬਾਦ ਚੋ ਲਾ ਲੂੰਗੀ ਨਈ ਤਾਂ ਤਾਨੂੰ ਨਾ ਦੱਸ ਕ ਮਿੰਟ ਤਾਂ ਕਰਨੀ ਪੈਣੀ ਐ ਸਾਨੂੰ। ਪਤੈ ਕੀ ਆ ਐਚੁਲੀ ਨਾ ਆਈ ਜਾ ਰਿਆ। ਹੂਨ ਮੈਂ ਹੁਣੇ ਪਾਨ ਲੱਗੀ ਸ਼ੁਕਰ ਮਨਾਉਣ ਲੱਗ ਗੀ ਸੀ।
ਹੂੰ, ਵੋਟਾਂ ਤੋਂ ਕੀ ਰਿਲੇਟਿਡ ਮਤਲਬ ਤੁਆਡੇ ਘਾਰ ਕਿਉਂ?
ਵੋਟਸ ਆਂਦੀਆਂ ਪਈਆਂ ਨਾ ਹੁਣ ਐਮ ਸੀ ਦੀਆਂ।
ਅੱਛਾ ਤੇ ਤੁਆਡੇ ਘਾਰ ਕਿਉਂ ਆ ਰੇ ਨੇ ਸਾਰੇ?
ਓ ਨਾ ਵੋਟਾਂ ਮੰਗਣ ਲਈ ਕਿ ਵੋਟਾਂ ਸਾਨੂੰ ਪਾਓ, ਹਾਂਜੀ। ਸਾ ਡੇ ਹੋ ਗਏ ਓਥੇ ਫੋਰਟਸ?
ਨਈ ਏੱਥੇ ਹਰਯਾਣਾ ਦਾ ਤੇ ਅਲੱਗ ਸਿਸਟਮ ਹੋਨੈ, ਪਤਾ ਨੀ ਮੈਨੂੰ ਐਤੇ ਦਾ ਤੇ।
ਅੱਸ਼ਾ-ਅੱਸ਼ਾ ਨਈ ਹੁਨ ਸਾਡੇ ਏੱਥੋਂ ਸਬ ਯਾ ਤੇ ਮੇਬੀ ਦਸ ਪੰਦਰਾਂ ਵਾਰੀ ਆ ਗੇ ਆ ਸਾਰੇ।
ਹੂੰ।
ਵੋਟ ਸਾਨੂ ਪਾਓ, ਵੋਟ ਸਾਨ ਪਾਓ ਬਸ ਏਹੋ ਈ ਚੀਜਾ ਐ ਐੱਥੇ।
ਹੂੰ।
ਹਾਂਜੀ।
ਐੱਥੇ ਦਾ ਤੇ ਪਤਾ ਨੀ ਮੈਨੂੰ ਹਰੇਆਣਾ ਹੁਣ ਕੀ ਸਿਸਟਮ
ਨਹੀਂ ਐਮ ਸੀ ਦੀਆਂ ਵੋਟਾਂ ਆ ਰਈਆਂ ਨੇ ਤਾਂ ਏ
ਅੱਛਾ-ਅੱਛਾ ਹਾਂ ਸਭ ਜਗਾ ਅਲੱਗ-ਅਲੱਗ, ਅਲੱਗ-ਅਲੱਗ ਟਾਈਮ ਤੇ ਹੁੰਦੀਆਂ ਨੇ ਨਾ। ਜਿਵੇਂ ਹੁਣ ਤੁਸੀ ਪੰਜਾਬ ਰੈਂਦੇ ਓ ਤੇ ਹਾਂ
ਹਾਂਜੀ ਮ ਮੋਗੇ ਵਗੈਰਾ ਤਾਂ ਹੋ ਵੀ ਗਈਆਂ ਹੁਣ ਸਾਡੇ ਇੱਥੇ ਆ ਹੋਸ਼ਿਆਰ ਅਰੇ ਹੂੰ।
ਕਿਵੇਂ ਦਾ ਸਹਿਰ ਹੈ ਹੋਸ਼ਿਆਰਪੁਰ?
ਬਹੁਤ ਵਧੀਆ ਹੈ, ਤੁਸੀਂ ਆਏ ਨੀ ਕਦੇ? ਆਈਓ, ਦੁਸਹਿਰੇ ਤੇ ਆਈਓ, ਦੁਸਹਿਰੇ ਦੇ ਨੇੜੇ।
ਅੱਛਾ।
ਬਹੁਤ ਮਸ ਬਹੁਤ ਮਜ਼ਾ ਆਉਂਦਾ ਦੁਸ਼ਹਿਰਾ।
ਕਦੇ ਆਏ ਨਹੀਂ ਕਦੀ।
ਓਕੇ- ਓਕੇ ਜਿਹਨੇ ਮੇਰਾ ਨੰਬਰ ਦਿੱਤਾ, ਉਹ ਤੁਹਾਡੀੇ ਕੀ ਲੱਗਦੇ?
ਉਹ ਮੇਰੇ ਲੱਗਦੇ ਨੇ, ਅਹ ਮੇਰੇ ਭੂਆ ਦੀ ਕੁੜੀ ਦੀ ਅੱਗੋਂ ਬੇਟੀ ਲੱਗਦੇ ਨੇ।
ਓਕੇ।
ਹਾਂ ਉਹਨਾਂ ਦੀ ਨਾਨੀ ਮਤਲਬ ਮੇਰੀ ਭੂਆ ਅਸੀਂ ਭੂਆ ਬੋਲਦੇ ਹਾਂ ਉਹਨਾਂ ਨੂੰ। ਸਾਡੇ ਇੱਥੇ ਹੀ ਰਹਿੰਦੇ ਨੇ, ਘਰ ਦੇ ਕੋਲ ਹੀ।
ਠੀਕ ਹੈ- ਠੀਕ ਹੈ।
ਹੂੰ।
ਹੂੰ ਵਧੀਆ ਐ।
ਅਛਾ ਤੁਸੀਂ ਇਕੱਠੇ ਸਕੂਲਿੰਗ ਕੀਤੀ ਹੋਈ ਕੀ?
ਹਾਂਜੀ- ਹਾਂਜੀ ਪ੍ਰਸਨ
ਅੱਛਾ।
ਹਾਂਜੀ- ਹਾਂਜੀ।
ਸਹੀਏ।
ਚਲੋ ਦੀਦੀ, ਤੁਹਾਨੂੰ ਮੈਂ ਕਰਦੀ ਆ, ਹਾਂ ਰੁਕ ਕੇ। ਹਾਂਜੀ ਤੁਸੀਂ ਚੱਕ ਲਿਓ ਠੀਕ ਹੈ ਫੇਰ।